ਹੈਲੋ।
ਭਾਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਨੇ ਤੂਆਡੇ?
ਵਧੀਆ ਜੀ, ਤੁਸੀ ਸੁਨਾਓ ਘਰ ਪਰਿਵਾਰ ਸਬ ਵਧੀਆ?
ਸਬ ਵਧੀਆ ਸਭ ਵਧੀਆ, ਤੁਸੀ ਦੱਸੋ ਹੋਰ ਕੀ ਕਰ ਰਹੇ ਓ ਅੱਜ ਕੱਲ?
ਬੈਠੇ ਸੀ।
ਮੋਬਾਇਲ ਦੇ ਬਾਰੇ ਪੁੱਛਣਾ ਸੀ ਮੈਂ ਤੇ ਜੇੜੇ ਫੈਕਟ ਹੈਗੇ ਨੇ, ਸਾਈਡ ਇਫੈਕਟ ਗੁੱਡ ਇਫੈਕਟ ਔਰ ਬੈਡ ਇਫੈਕਟੇ, ਏਨਾਂ ਬਾਰੇ ਦੱਸੋ ਮੈਨੂੰ ਥੋੜ੍ਹਾ ਬਹੁਤਾ ਤੇ? ਮੈਂ ਪੁੱਛ ਰਿਆ ਸੀ ਜੇੜੇ ਮੋਬਾਇਲ ਫ਼ੋਨ ਦੇ ਬੈਡ ਔਰ ਗੁੱਡ ਇਫ਼
ਹਾਂਜੀ, ਦਸ ਦਿਨਾ ਮੈਂ ਜਿਵੇਂ ਬੈਡ ਦੇਖੋ ਮੋਬਾਇਲ ਦੇ ਬੈਡ ਇਫੈਕਟ ਤਾ ਖਾਸ ਕਰ ਬੱਚਿਆਂ ਦੇ ਹੈਗੇ ਨੇ, ਕਿ ਦੇਖੋ ਜੀ ਸਵੇਰੇ, ਸਵੇਰੇ ਉਠਦੇ ਨੇ
ਹਾਂਜੀ।
ਤੇ ਪਕੜਦੇ ਨੇ ਹੱਥ ਏਚ ਬੰਦਾ ਆਏ ਚਲਾਏ
ਹਾਂਜੀ, ਹਾਂਜੀ।
ਸੋਮ਼ਨ, ਹਾਂ ਜਿਵੇਂ ਸੋਣ ਲੋ ਤੂਸੀ ਆਜ ਕਾਲ ਕਿਨੀ ਵਾਰ ਸਰ ਇਚ ਜੇ ਕਿਸੇ ਨੂੰ ਰੈਸਪੀ ਬਨਾਨੀ ਏ
ਹਾਂਜੀ ਬਿਲਕੁਲ, ਬਿਲਕੁਲ।
ਕਿ ਓਹ ਕੇਕ ਕੋਈ ਵੀ ਲੋਗ ਵਦੀਆ ਬਣਾ ਲੈਂਦੇ
ਹਾਂਜੀ, ਹਾਂਜੀ।
ਅਪਣੀ ਸਕਿਲ ਦੇ ਕਾਰਣ ਵੀਡੀਓ ਪਾ ਕੇ ਅਰਨਿੰਗ ਵਧੀਆ ਕਰ ਸਕਦੈ। ਅਪਨੇ ਫੈਨ ਫਲੋਵਰ ਵਧਾ ਸਕਦੈ।
ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ। ਦੇਖੋ ਵੀਰ ਜੀ ਐਂਵੇ ਹੈਗੇ ਨਾ ਦੇਖੋ ਤੁਸੀ ਜਿਵੇਂ ਕਹਿ ਰਹੇ ਹੋ ਕਿ ਬੱਚਿਆਂ ਉਤੇ ਜਿਆਦਾ ਗਲਤ ਇਫੈਕਟ ਹੁੰਦੈ, ਦੇਖੋ ਬੱਚਿਆਂ ਦਾ ਤਾਂ ਐਵੇਂ ਹੇਗਾ ਨਾ ਦੇਖੋ ਜੋ ਪੇਰੈਂਟਸ ਕਰਨਗੇ, ਓਈ ਅੱਗੇ ਉਹ ਸਿੱਖਨਗੇ। ਜਿੰਨੀ ਤਰਾਂ, ਜਿੰਨਾ ਜਾਦਾ ਫੋਨ ਪੇਅਰੈਂਟ ਯੂਜ਼ ਕਰਨਗੇ, ਓਨਾਂ ਨੂੰ ਵੀ ਲਗੇਗਾ ਕਿ ਹਾਂ ਕੁਝ ਤੇ ਐਂਵੇ ਜਾ ਹੋਣਾ ਫੋਨ ਇਚ ਜੇ ਮੇਰੇ ਪੇਰੈਂਟਸ ਯੂਜ਼ ਕਰ ਰਹੇ ਨੇ ਫੇਰ ਓਨਾਂ ਨੂੰ ਦੇਖਦੈ ਕਿ ਬਈ ਹਾਂ ਚੱਲ ਮੈਂ ਵੀ ਯੂਜ਼ ਕਰਨਾ, ਫੇਰ ਸਵੇਰੇ ਉਠਦੇ ਜਿਵੇਂ ਪੇਰੈਂਟਸ ਯੂਜ਼ ਕਰਦੇ ਨੇ, ਬੱਚੇ ਵੀ ਯੂਜ਼ ਕਰਨ ਲੱਗ ਪੈਂਦੇ ਨੇ, ਫੇਰ ਜੀਵੇਂ ਟੁ ਰੋਟੀ ਖਾਂਦੇ ਟੈਮ ਪੇਰੈਂਟਸ ਦੇ ਵੀ ਅੱਜ ਕੱਲ ਹੈਗੇ ਐ ਕਿ ਬਈ ਸੋਸ਼ਲ ਮੀਡੀਆ ਚਲਾਣੈ ਫੋ਼ਨ ਇਚ, ਮੋਬਾਇਲ ਫੋ਼ਨ ਇਚ, ਸੋਸ਼ਲ ਮੀਡੀਆ ਬਹੁਤ ਜਿਆਦਾ ਚਲਾਂਦੇ ਨੇ ਫੇਰ ਬੱਚਿਆਂ ਨੂੰ ਆਦਤ ਲੱਗ ਗਈ ਸੋਸ਼ਲ ਮੀਡੀਆ ਦੀ, ਬੱਚੇ ਕਹਿੰਦੇ ਨੇ ਅਸੀ ਵੀ ਚਲਾਵਾਂਗੇ, ਫੇਰ ਬਚ ਫਿਰ ਜਦ ਸੋਸ਼ਲ ਮੀਡੀਆ 'ਤੇ ਆਂਦੇ ਨੇ ਫੇਰ ਉਹ ਗਲਤ ਸੀ ਚੀਜਾਂ ਸਿੱਖਦੇ ਨੇ ਕਈ ਜਿਹੜੇ ਹੁੰਦੇ ਨੇ ਸਈ ਸੋਚਣ ਆਲੇ ਮਤਲਬ ਸਈ ਸਿੱਖਣ ਆਲੇ, ਉਹ ਸਈ ਚੀਜ਼ਾਂ ਸਿੱਖ ਲੈਂਦੇ ਨੇ ਜਿਵੇਂ ਸੋਸ਼ਲ ਮੀਡੀਆ ਨੂੰ ਹਾਂਜੀ ਹੋਗੇ ਜੇੜੇ ਬੱਚੇ ਹੈਗੇ ਨੇ ਸ਼ੁਰੂਆਤ ਤੋਂ ਈ ਸੋਸ਼ਲ ਮੀਡੀਆ ਤੇ ਇਨਫਲੂਐਂਸ ਕਾਰ ਰਹੇ ਨੇ, ਓ ਹੁਣ ਅੱਜ ਦੇ ਟੈਮ ਤੇ ਜੇੜੇ ਸਾਡੇ
ਆਜ ਕਾਲ ਦੇਖੋ ਸਾਰੇਆਂ ਨੂੰ, ਕੋਈ ਵੈਲਾ ਐਵੇਂ ਬੈ ਨੀ ਸਕਦਾ ਮਤਲਬ ਸਾਰਾ-ਸਾਰਾ ਚਲਾਏ ਗਾ।
ਬਿਲਕੁਲ ਜੀ ਬਿਲਕੁਲ।
ਆਪਣਾ ਕਾਰੋਬਾਰ ਹੈਗਾ ਜਿੱਦਾਂ ਤੇ। ਦੁਕਾਨ ਤੇ ਬਹਿ ਕੇ ਅਗਰ ਉਹ ਵੇਲਾ ਤਾਂ ਐ ਲੱਗਦਾ ਉਹ ਬੰਦਾ ਫੋਨ ਚਲਾਏਗਾ ਈ ਨੀ। ਅੰਦਰ ਨਾ ਰਹਿ ਜੇ।
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਓ। ਬਸ ਉਹੀ ਐ ਨਾ ਜੀ ਦੇਖੋ ਸੋਸ਼ਲ ਮੀਡੀਆ ਨੇ ਬੱਚਿਆਂ ਨੂੰ ਮਤਲਬ ਡਬਲ ਮਾਈਡਡ ਕੀਤਾ। ਤਾਂ ਆ ਕਈ ਬੱਚੇ ਵਧੀਆ ਘਰ ਰਹਿ ਕੇ ਵਧੀਆ ਯੂਜ ਰਹੇ ਕਈ ਬੱਚੇ। ਘਟੀਆ ਕਰ ਰਹੇ ਨੇ ਮਤਲਬ ਬੈਡ ਇਫੈਕਟ ਲੈ ਰਹੇ ਨੇ ਕਈ ਗੁੱਡ ਇਫੈਕਟਸ ਲੈ ਰਹੇ ਨੇ ਜਿਵੇਂ ਸੋਸ਼ਲ ਮੀਡੀਆ ਦੇ। ਜਿਹੜੇ ਹੈਗੇ ਨੇ ਗੁੱਡ ਇਫੈਕਟ ਹੋ' ਗਏ ਮਤਲਬ ਲੋਕੀ ਬਣਾਣਾ ਸਿੱਖ ਲੈਂਦੇ ਨੇ ਜਿਵੇਂ ਤੁਸੀਂ ਕੁੱਝ ਕਹਿ ਰਹੇ ਹੋ ਕਿ ਬਈ ਹਾਂ ਖਾਣਾ ਪੀਣੇ ਦਾ ਸਹੀ ਬਣਾਣਾ ਸਿੱਖ। ਕਹਿੰਦੇ ਨੇ ਜਿਹੜਾ ਟੈਲੈਂਟ ਹੁੰਦਾ ਉਹਨਾਂ 'ਚ ਉਹਨੂੰ ਜ਼ਿਆਦਾ ਪ੍ਰਪੇਅਰ ਕਰਦੇ ਨੇ ਆਪਣੇ ਟੈਲੈਂਟ ਨੂੰ। ਹੋਰ ਲਗਾ ਲਓ ਜਿਵੇਂ ਅੱਜ ਕੱਲ੍ਹ ਬੱਚਿਆਂ ਬੱਚਿਆਂ ਨੂੰ ਫੋਨ ਦੇ ਤੇ ਨੇ ਜੀ ਤੇ ਜਿਹੜੇ ਬੱਟ ਮਤਲਬ ਪੁਰਾਣੇ ਟਾਈਮ ਵਿੱਚ ਹੁੰਦਾ ਸੀ ਕਿ ਸਾਰਾ ਪਰਿਵਾਰ ਟੀ ਵੀ ਵੇਖਦਾ ਸੀ ਤੇ। ਇਕੱਠੇ ਬਹਿ ਕੇ ਵੇਖਦਾ ਸੀ। ਫਿਰ ਅੱਜ ਕੱਲ੍ਹ ਕੀ ਹੋਇਆ ਸਾਰਿਆਂ ਦੇ ਕੋਲ ਆਪਣੇ ਆਪਣੇ ਫੋਨ ਨੇ ਕੋਈ ਸਾਰੇ ਕੋਈ ਆਪਣੇ ਕਮਰੇ ਤੋਂ ਨਿਕਲਣ ਨੂੰ ਰਾਜੇ ਨਹੀਂ ਰਾਜ। ਜੀ ਨਹੀਂ ਹੈਗਾ ਪਹਿਲੇ ਐਵੇਂ ਹੁੰਦਾ ਸੀ ਕਿ ਬਈ ਸਾਰੇ ਇਕੱਠੇ ਹੁੰਦੇ ਸੀ। ਟੀਵੀ ਵੇਖ ਕੇ ਆਰਾਮ ਨਾਲ ਰੋਟੀ ਖਾਂਦੇ ਸੀ। ਬਸ ਅੱਜ ਕੱਲ੍ਹ ਕੁਝ ਵੀ ਨਹੀਂ ਰਿਹਾ ਸਾਰੇ ਆਪਣੇ ਆਪਣੇ ਕਮਰਿਆਂ 'ਚ ਬੜੇ ਰਹਿੰਦੇ ਨੇ ਆਪਣੀ ਆਪਣੀ ਰੋਟੀ। ਰੋਟੀ ਖਾਂਦੇ ਨੇ ਅਲੱਗ ਬਹਿ ਕੇ ਕਿਸੇ ਨੂੰ ਕਿਸੇ ਤੋਂ ਮਤਲਬ ਨੀ ਹੈਗਾ ਸਾਰੇ ਕੰਮ ਦੇ।